ਸਤਿ ਸ਼੍ਰੀ ਅਕਾਲ ਭੈਣ ਜੀ
ਆਏ ਕਿਵੇਂ ਹੋ ਤੁਸੀਂ
ਵਧੀਆ ਜੀ ਮੈਂ ਤੇ ਤੁਸੀਂ ਸੁਣਾਓ
ਮੈਂ ਵੀ ਬਹੁਤ ਵਧੀਆ ਬਸ ਹੁਣੇ ਬੈਠੀ ਸੀ ਬਸ ਹੁਣੇ ਬੈਠੀ ਆ ਤੇ ਤੁਹਾਡਾ ਫੋਨ ਆ ਗਿਆ
ਹਾਂਜੀ ਬਸ ਬੈਠੇ ਹਾਂ ਮੈਂ ਵੀ ਰੋਟੀ ਰੋਟੀ ਖਾ ਕੇ ਫ੍ਰਰੀ ਹੋਏ ਹਾਂ
ਅੱਛਾ ਨਹੀਂ ਚੰਗਾ ਕੀਤਾ ਫੋਨ ਕਰ ਲਿਆ ਤੁਹਾਨੂੰ ਪਤਾ ਅੱਜ ਕੱਲ ਦੇ ਟੈਮ ਦੀ ਬੜੀ ਕਮੀ
ਹਾਂਜੀ ਨਹੀਂ ਬਸ ਇਦਾਂ ਹੀ ਟਾਈਮ ਮਿਲਦਾ ਨਹੀਂ ਹੈ
ਹਾਜੀ ਔਰ
ਬਸ
ਹੋਰ ਸੁਣਾਓ ਕੀ ਚੱਲਦਾ ਪ ਤੁਹਾਡੇ
ਬਸ- ਬਸ ਐਵੇਂ ਹੀ ਹੈ ।ਬਸ ਕੀ ਕਰ ਜੇ ਗਰਮੀ ਹੈ ਬਾਹਰ ਨਿਕਲਣ ਨੀ ਹੁੰਦਾ ਪਲਊਸ਼ਨ ਇੰੰਨਾ ਹੋਇਆ ਬਾਹਰ
ਹਮ ਹਾਂਜੀ ਇਹ ਸਹ ਤਬੜੀ ਵੱਡੀ ਦਿੱਕਤ ਹੈ ਅੱਜ ਦੀ ਦਿੱਕਤ ਇਹ ਬੜੀ ਪੁਰਾਣੀ ਦਿੱ
ਹੋਰ ਪੋਲਿਊਸ਼ਨ ਇਨਾ, ਪੋਲਿਊਸ਼ਨ ਦੀ ਬਹੁਤ ਦਿੱਕਤ ਹੈ ਨਹੀਂ ਨਾ ਨਹੀਂ ਹੁੰਦਾ ਹਾਂਜੀ ਹਾਂਜੀ ਬਸ ਮੈਂ ਪਿੰਡ ਰਹਿੰਦੇ ਇੱਥੇ ਵੀ ਪੋਲਊਸ਼ਨ ਨਹੀਂ ਹੁੰਦਾ ਪਰ ਸਾਡੇ ਇੱਥੇ ਨਾ ਗਰਮੀ ਬਹੁਤ ਹੁੰਦੀ ਹੈ ਕਿਉਂਕਿ ਨਾ ਇੱਕ ਤਾਂ ਸਾਰਾ ਓਪਨ ਹੁੰਦਾ।
ਹਮ ਐ ਤੁਸੀਂ ਹੈਗੇ ਨਾ ਅੱਗੇ ਮਕਾਨ ਪਿੱਛੇ ਮਕਾਨ
ਹੁੰਦੇ ਹੀ ਨੀ ਹੈ ਮਕਾਨ ਜਿਵੇਂ ਮੰਨ ਲਓ ਸਾਡੇ ਇੱਥੇ ਆਏ ਕੋਠੇ ਤੇ ਕੋਠਾ ਨਹੀਂੀ ਚਾੜ ਸਕਦਾ ਬੰਦਾ ਜਿਵੇਂ ਨ ਨਿੱਕੇ- ਨਿੱਕੇ ਮਕਾਨ ਹੈ ਬਸ ਸਾਹਾਡੇ ਨਹੀਂ ਚੜ ਸਕਦੇ ਨਾ ਅਲਬ ਹੈ ਕੋਈ ਨਹੀਂ ਹੁੰਦਾ।
ਅੱਛਾ ਤੇ ਫੇਰ ਤੇ ਬੜੀ ਗਰਮੀ ਲੱਗਦੀ ਵੀ ਸਿੱਧੀ ਧੁੱਪ ਵੀ ਉੱਤੇ ਅਗਰ ਕਹਿੰਦੇ ਨਾ ਮਕਾਨ ਤੇ ਆ ਹੋ ਨਾ ਫਲੋਰ ਤੇ ਦਿੱਕਤ ਨੀ
ਨਾ- ਨਾ ਇੱਕ ਮਤਲਬ ਨਾ ਫਿਰ ਤੁਸੀਂ -ਤੁਸੀਂ ਆਪੇ ਹਿਸਾਬ ਨਾਲ ਇੱਕ -ਇੱਕ ਉੱਚੇ ਨੀਚੇ ਮਕਾਨ ਹੈ। ਫਿਰ ਸਾਈਡ ਚ ਉੱਧਰ ਵਾਲੀ ਦੀੁਵਾਰ ਤੋਂ ਵੀ ਧੁਪ ਲੱਗਣੀ ਹੈ ।ਇੱਧਰ ਵਾਲੀ ਦੀੁਵਾਰ ਤੋਂ ਵੀ
ਹਮ ਮੈਂ ਤੇ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਹਮ ਮੈਂ ਤੇ ਤੁਸੀਂ ਬਿਲਕੁਲ ਸਹੀ ਗੱਲ ਕਹੀ
ਫ ਗਰਮੀ ਆਪੇ ਹੀ ਹੋਣੀ ਹੈ ਨਾ ਕੂਲਰ ਵਾਰਾ ਖਾਂਦੇ ਨੇ ਕੁਛ ਨਹੀਂ ਹੁੰਦਾ ਬਹੁਤ ਗਰਮੀ ਹੁੰਦੀ ਹੈ ਸਾਡੇੱ ਹਾਂ ਹਣ ਜ ਸ਼ਾਮ ਦੇ ਵੇਲੇ ਹਵਾ ਰੰਿੰਦੀ ਆਉਂਦੀ ਹੈ
ਅੱਛਾ ਨਹੀਂ ਪਿੰਡਾਂ ਚ ਤਾਂ ਫੇਿਰ ਖੇਤ ਵੀ ਬੜੇ ਸੋਹਣੇ -ਸੋਹਣੇ ਬਣੇ ਹੁੰਦੇ ਨੇ, ਨਾ ਸਗਵੇ ਕਹਿੰਦੇ ਵੈਸੇ ਇੱਕ ਗੱਲ ਮੈਂ ਆਈ ਮੇਰੇ ਮਨ ਚ ਤੁਸੀਂ ਕੁੁਸਾਲਾਲ ਮੈਂ ਕਿਹਾ ਤੁਸੀਂ ਤੇ ਇੰਨੀ ਦੂਰ ਵਿਆਹ ਡਰਾ ਛੱਡਿਆ ਹੈ।
ਨਹੀਂ ਨਹੀਂ ਬਸ ਹੁਣ ਜਿੱਥੇ ਕਹਿੰਦੇ ਨੇ ਹੋਣਾ ਤੇ ਉੱਥੇ ਹੋਣਾ ਹੀ ਹੈ।
ਹਾਂਜੀ ਇਹ ਗੱਲ ਤਾਂ ਸਹੀ ਆ ਕਿ
ਚਲੋ ਇਕ ਗੱਲ ਹੈ, ਪਰ ਸ਼ਹਿਰਾਂ ਨਾਲੋ ਠੀਕ ਹੈ। ਜਿਵੇਂ ਤੁਸੀਂ ਸ਼ਹਿਰ ਚ ਰਹਿੰਦੇ ਹੋ ਤੁਹਾਡੇ ਉੱਥੇ ਤਾਂ ਫੈਕਟਰੀਆਂ ਹੀ ਬਹੁਤ ਹੈ ਪੋਲਿਊਸ਼ਨ ਤੁਹਾਡੇ ੳਥੇ ਕੁਛ ਜ਼ਿਆਦਾ ਹੁੰਦਾ ਹੈ। ਰੋਜ਼ ਦਾ ਧੂੰਆਂ ਪੋਲਿਊਸ਼ਨ।
ਹਾਂ ਇਹ ਤੁਸੀਂ ਸਹੀ ਆਖਿਆ। ਪਰ ਮੈਂ ਏਹ ਕਹਿੰਦੀ ਤੁਹਾਡਾ ਮਨ ਲੱਗ ਗਿਆ। ਗਿਆ ਮੈਂ ਸੁਣਿਆ ਕਿ ਕਿਉਂਕਿ ਤੁਹਾਨੂੰ ਪਤਾ ਸ਼ਹਿਰ ਸ਼ਹਿਰ ਵਾਲਿਆਂ ਦਾ ਕਿੱਥੇ ਲੱਗਦਾ। ਪਿੰਡ ਚ ਮਨ ਹੋਣਾ। ਪਰ ਸਕੂਨ ਦੇਖੋ ਮੈਂ ਤੇ ਆਪਣੀ ਸਹੇਲੀ ਦੇ ਘਰ ਗਈ ਸੀ ਨਾ ਰਹਿਣ ਤੁਹਾਡੇ ਉੱਥੇ ਆਈ ਸੀ ਨਾ ਤੇ ਦੂਜੀ ਵੀ ਉਹਦਾ ਵੀ ਤੇ ਵਿਆਹ ਉੱਥੇ ਹੋਇਆ। ਹਾਂ ਤੁਹਾਡੀ ਜਿਹੜੀ ਸਹੇਲੀ ਤੇ ਮੇਰਾ ਤੇ ਬੜਾ ਮਨ ਲੱਗਿਆ, ਉਹ ਕਹਿੰਦੀ ਨਹੀਂ ਤਿੰਨ ਦਿਨ ਰਹਿ ਕੇ ਵੇਖ ਤੇਰਾ ਮਨ ਨਹੀਂ ਲੱਗਣਾ ਮੈਂ ਬੋਰ ਹੋ ਜਾਂਨੀ। ਮੈਂ ਕਿਹਾ ਫੇਰ ਕੋਈ ਆਪਣਾ ਕੰਮ ਕਰ ਲੈ ਛੋ ਛੋਟਾ ਮੋਟਾ
ਪਿੰਡਾਂ ਚ ਨਾ ਬਸ ਇਕ ਗੱਲ ਹੈ, ਪਿੰਡਾਂ ਚ ਨਾ ਭੈਣ ਜੀ ਬਿਲਕੁਲ ਵੀ ਨਾ ਦੁਕਾਨਾਂ ਨਹੀਂ ਹੁੰਦੀਆਂ ਸ਼ਹਿਰ ਜਾਣਾ ਪੈਂਦਾ ਹੇ। ਔਰ ਅੱਜ ਕੱਲ੍ਹ ਇਹ ਪਿੰਡਾਂ ਚ ਨਾ ਇੱਕ ਗੱਲ ਜ਼ਰੂਰ ਹੈ, ਆਪਣੀ ਐਕਟੀਵਾ ਚਲਾਉਣੀ ਆਉਣੀ ਚਾਹੀਦੀ ਹੈ। ਪਿੰਡਾਂ ਤਾਂ ਬਹੁਤ ਤੁਸੀਂ ਕਹਿੰਦੇ ਹੋ ਪਿੰਡ ਪਿੰਡ ਬਿਲਕੁਲ ਨੀ ਏਦਾਂ ਹੀ ਹੁੰਦੇ ਨੇ ਸ਼ਹਿਰ ਜਾਣਾ ਪੈਂਦਾ ਕੋਈ ਔਟੋ ਨੀ ਹੈ, ਇੱਥੇ ਕੋਈ ਕੁਛ ਨੀ ਦੋ ਤਿੰਨ ਕਿਲੋਮੀਟਰ ਸ਼ਹਿਰ ਹੈ ਜ਼ਿਆਦਾ ਹੀ।
ਹੂੰ ਐ ਦਿੱਕਤ ਆ ਜਾਂਦੀ ਹੇ।
ਫਿਰੁ ਸਕੂਟਰੀ ਚਲਾਉਣਾ ਤਾਂ ਬਹੁਤ ਜ਼ਰੂਰੀ ਹੈ ਆਉਣਾ ਚਾਹੀਦਾ ਹੈ।
ਹਮ ਇਹ ਤਾਂ ਤੁਸੀਂ ਬਿਲਕੁਲ ਸਹੀ ਆਖਿਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਕਹੀ।
ਊਹੀ ਨਾ ਤੇ ਫਿਰ ਦਿੱਕਤ ਹੁੰਦੀ ਏ ਚੱਲ ਜਾਨ ਡਿਪੈਂਡ ਬਿਲਕੁਲ ਬਿਲਕੁਲ ਉਹ ਆਉਣਗੇ ਤੇ ਸਾਨੂੰ ਲੈ ਕੇ ਜਾਣਗੇ ਤੇ ਅਸੀਂ ਬੈਠੇ ਰਹੀਏ ਅਗਰ ਕੋਈ ਜ਼ਰੂਰੀ ਕੰਮ ਹੋਏ ਤੇ ਸਾਨੂੰ।
ਮੂਰ ਹੋ ਜਾ ਕੇ ਦਵਾਈ ਲੈਣੀ ਪੈ ਜਾਵੇ ਤੇ ਇੰਨੀ ਦੂਰ ਜਾਣਾ ਪਏਗਾ ਕਮ ਸੇ ਕਮ ਕੋਲ ਕੈਮਿਸਟ ਵੀ ਨੀ ਹੈ ਕੇ ਤੁਹਾਡੇ ਕੋਲ, ਕੈਮਿਸਟ ਵਾਲਾ ਵੀ ਨਹੀਂ ਹੈ ਕਿਤ
ਨਾ ਨਾ ੳਂਜ ਮਤ ਮਤਲਬ ਡਾਕਟਰ ਹੈ ਨੇ ਛੋਟੀ ਮੋ ਮੋਟੀ ਦੁਕਾਨਾਂ ਖੁਦ ਡਾਕਟਰ ਬਹਿੰਦੇ ਨੇ, ਬਟ ਉਹ ਜਿਵੇਂ ਮੰਨ ਲੋਓ ਸਾਨੂੰ ਬ ਕੁਛ ਜਾਣਾ ਪਏ ਕੋਈ ਐਡਮੀਟ ਕੋਈ ਇਥੇ ਹੋਸਪਿਟਲ ਵਗੈਰਾ ਨਹੀ ਹੈ, ਸ਼ਹਿਰ 'ਚ ਉਹ ਵੀ ਸਾਰਾ ਕੁਛ।
ਨਹੀਂ ਅਗਰ ਮੈਂ ਪੁੱਛਦੀ ਵੀ ਨਾ ਕਿ ਅਗਰ ਜਿਵੇਂ ਕੀ ਰਾਤੀ ਪਬਾਤੀ ਹੋ ਜਾਏ ਤੁਹਾਨੂੰ ਪਤਾ ਰਾਤੀ ਜਲਾਬ ਹੋ ਜਾਂਦਾ। ਤਬੀਅਤ ਖ਼ਰਾਬ ਬੁਖਾਰ ਤੇ ਫੇਰ
ਬਸ ਸ਼ਹਿਰ ਜਾਣਾ ਪੈਂਦਾ। ਰਾਤੀ ਉਹ ਸ਼ਹਿਰ ਚ ਹੋਸਪਿਟਲ ਹੈ ਨੇ। ਅਗਰ ਉਝ ਮੰਨ ਲਓ ਇੱਥੇ ਪਿੰਡ 'ਚ ਫੋਨ ਕਰ ਸਕਦੇ ਹਾਂ ਅਸੀਂ ਜਿਵੇਂ ਡੋਕਟਰ ਹੈ ।ਉਹ ਦਵਾਈ ਦੁਵਾਈ ਦੇ ਜਾਂਦੇ ।ਆਰਾਮ ਲੱਗ ਜੇ ਤੋਂ ਫਿਰ ਸ਼ਹਿਰ ਭੱਜਣਾ ਪੈਂਦਾ। ਸ਼ਹਿਰ ਵੀ ਸਾਨੂੰ ਜਾਣਾ ਪੈਂਦਾ ਜਿਵੇਂ ਕਿ ਯਮੁਨਾ ਨਗਰ। ਸਾਈਡ ਵੈਸੇ ਮੁਸਤਾਬਾਦ ਸਾਡੇ ਲਾਗੇ ਲੱਗਦਾ।
ਅੱਛਾ ਅੱਛਾ।
ਫਿਰ ਅਸੀਂ ਉੱਥੇ ਜਾਂ ਨੇ ਹਾਂ। ਘਰ ਹੋਏ ਤੇ ਕੋਈ ਲੈ ਕੇ ਜਾਏ ਨਾ ਮੇਰੇ ਹਸਬੈਂਡ
ਹਾਂਜੀ ਹਾਂਜੀ। ਤੁਹਾਡੇ ਹਸਬੈਂਡ ਦਾ ਕੰਮ ਹੀ ਐਸਾ ਨਾ।
ਸ਼ਾਮੀ ਉਹ ਆਉਂਦੇ ਨੀ ਹੈ ਘਰ ਹਾਂਜੀ ਹਾਂਜੀ ਬਸ ਜਦੋਂ ਆਉਂਦੇ ਆ ਤਾਂ ਹੀ ਅਸੀਂ ਸ਼ਹਿਰ ਜਾਂਦੇ ਹਾਂ। ਦਿੱਕਤ ਹੀ ਹੈ ਪਿੰਡਾਂ ਵਾਲਿਆਂ ਨੂੰ ਬਹੁਤ ਦਿੱਕਤ ਹੈ।
ਹਾਂਜੀ ਇਹ ਤੇ ਹੈ ਹੀ।
ਦਿੱਕਤ ਬਹੁਤ ਸ਼ਹਿਰ ਮੈਂ ਸ਼ਹਿਰ ਦੀ ਹਾਂ ਸਾਡੇ ਘਰ ਦੇ ਬਾਹਰ ਹੀ ਦੁਕਾਨਾਂ ਹੁੰਦੀ।
ਅੱਛਾਾਂ ਤੁਸੀਂ ਤੇ ਮੇਨ ਬਾਜ਼ਾਰ ਰਹਿੰਦੇ ਸੀ ਨਾ ਤਾਂ ਕਰਕੇ ਤੁਹਾਨੂੰ ਇੰਨੀ ਕੋਈ ਦਿੱਕਤ ਨਹੀਂ ਸੀ ਹੁਣ ਆਦਤ ਪਈ ਹੋਈ ਉਈ ਤੇ ਮੈਂ ਕਿਹਾ ਤੁਹਾਡੇ ਪਹਿਲ ਵਾਲ ਦੇ ਘਰ ਦੇ ਕੋ ਬਾਹਰ ਜਾ ਕੇ।
ਬਿਲਕੁਲ ਬਿਲਕੁਲ ਸ਼ਹਿਰ ਚ ਦੁਕਾਨਾਂ ਹੁੰਦੀਆਂ ਜੋ ਮਰ ਜਿੜੀ ਮਰਜ਼ੀ ਚੀਜ਼ ਲੈ ਆਓ। ਇੱਥੇ ਬੈਠੇ ਰਹੋ ਸ਼ਹਿਰ ਜਾਓ ਲੈਣ ਚੀਜ਼ ਜਹੜੀ ਲੈਣੀ ਹੈ।
ਤੇ ਤੁਸੀਂ ਫਿਰ ਆਪਣਾ ਸਿੱਖ ਲਾਉਣਾ ਸਕੂਟੀ ਚਲਾਣੀ।
ਬਸ ਹਾਂਜੀ ਨਹੀਂ ਨਹੀਂ ਸਿੱਖਣੀ ਹੈ ਮੈਂ ਸਕੂਟੀ ਸਗੋਂ ਪਈ ਵੀ ਹੈ ਤਾਂ ਵੀ ਨੀ ਮੈਂ ਸਿੱਖ ਰਹੀ ਉਹ ਆਉਣ ਤੇ ਸਿੱਖਾ ਨਾ ਉਹ ਘਰ ਹੀ ਨੀ ਆ ਕੋਈ ਹੈ ਵੀ ਨਹੀਂ ਸਿਖਾਣੇ ਵਾਲਾ।
ਅੱਛਾ ਤੇ ਤੁਸੀਂ ਤੇ ਵੈਸੇ ਮੈਨੂੰ ਉਸ ਦਿਨ ਤੁ ਸਟੇਟਸ ਪਾਇਆ ਸੀ ਮੈਨੂੰ ਬੜਾ ਵਧੀਆ ਲੱਗਿਆ ਮੈਂ ਕਿਹਾ ਤੁਸੀਂ ਨਵੀਂ ਨਵੀ ਡਿਸ਼
ਹੋਰ ਕੀ ਕਰ ਸਕਦੇ ਪਿੰਡਾਂ ਚ ਰਹੇ ਆ ਪਿੰਡਾਂ ਚ ਤੇ ਫਿਰ ਇੱਥੇ ਦਾ ਫਾਸ ਫੂਡ ਦੀ ਦੁਕਾਨਾਂ ਹੈ ਨੀ। ਆਪ ਹੀ ਬਣਾਉਣਾ ਪੈਂਦਾ।
ਅੱਛਾ ਮੈਂ ਤੁਹਾਡਾ ਸਟੇਟਸ ਰੋਜ਼ ਵੇਖਦੀ ਮੈਂ ਕਿਹਾ ਅੱਛਾ ਰੋਜ਼ ਨਵੀ ਨਵੀ ਚੀਜਾਂ ਮੈਨੂੰ ਓਸ ਦਿਨ ਲਗਿਆ ਮੈਂ ਕਿਹਾ ਕਿਤੇੇ ਰੇੜੀ ਰੂੜੀ
ਨਹੀਂ ਨਹੀਂ ਜੀ ਰੇੜੀ ਤੇ ਨੀ ਬਈ ਆਏ ਪਿੰਡਾਂ ਚ ਦੁਕਾਨਾ ਹੈ ਨੀ ਸਗੋਂ ਜੋ ਦਿਲ ਕਰਦਾ ਆਪ ਕਿ ਬਣਾਓ ਜੀ ਅੱਜ ਫੋਨ ਤੋਂ ਦੇਖੋ ਤੇ ਬਣਾਓ ਤੇ ਬਸ।
ਨਹੀਂ ਤੁਸੀਂ ਇਹ ਚੰਗਾ ਕਰਦੇਓ ਆਪੇ ਬਣਾ ਕੇ
ਹੋਰ ਹੈਲਥੀ ਵੀ ਹੁੰਦਾ ਸਭ ਕੁਛ। ਹੋਰ ਵੀ ਆਏ ਨੇ ਨਿਆਣੇ ਵੀ ਆਏ ਨੇ ਤੇ ਬਸ ਫਿਰ ਉਹਨਾਂ ਨਾਲ ਵੀ ਟਾਈਮ ਨੀ ਲੱਗਦਾ। ਵਧੀਆ
ਤੇ ਤੁਸੀਂ ਫਿਰ ਆਪਣੀ ਜੋਬ ਬਿਲਕੁਲ ਈ ਛੱਡਤੀ ਨਰਸਿੰਗ ਦੀ। ਕਿਉਂ ਤੇ ਤੁਸੀਂ ਫਿਰ ਕਰ ਲਓ ਜੋਈਨ ਤੁਹਾਡੇ ਤੇ ਨੇੜੇ ਈ ਪੈਂਦ-
ਨਾ ਨਾ ਹੁਣ ਸਾਡੇ ਨੇੜੇ ਤੇ ਪੈਂਦਾ ਫੇਰ ਉਹ ਚੱਕਰ ਬੱਸਾਂ ਦੇ ਧੱਕੇ ਖਾਣ- ਖਾਣੇ ਪੈਣਗੇ। ਨੇੜੇ ਤੇ ਹੈ ।ਪਰ ਬੱਸਾਂ ਦੇ ਧੱਕੇ ਹੈ। ਬੱਸ ਸਵੇਰੇ ਜਾਓ। ਸ਼ਾਮੀ ਬੱਸ 'ਚ ਆਓ ।ਫਿਰ ਐ ਏਨਾ ਬੱਸ ਵਾਲੇ ਸਾਡੇ- ਪਿੰਡ ਦੇ ਬਾਹਰ ਲਾਂਦੇ ਨੇ। ਅੰਦਰ ਕੇ ਕਮ ਸੇ ਕਮ ਦੋ ਤਿੰਨ ਕਿਲੋਮੀਟਰ ਚੱਲ ਕੇ-
ਨਹੀਂ ਤੇ ਅੰਦਰ ਕੋਈ ਮਤਲਵ ਆਣ ਦਾ ਵਿਕਲ ਨਈ ਹੈ, ਜਿਵੇਂ ਕਿ ਕੋਈ ਵੀ ਵਿਕਲ ਨਹੀਂ-
ਹੁਣ ਆਪਣਾ ਹੋਣਾ ਚਾਹੀਦੈ।
ਨਹੀਂ ਤੇ ਅਗਰ ਬਾਈ ਚਾਂਸ ਤੁਸੀਂ ਜਿਵੇਂ' ਚ ਤੁਹਾਨੂੰ- ਕੋਈ ਬਾਹਰੋਂ ਬਸ 'ਚ ਤੁਸੀਂ- ਥੇ ਜਾਂਦੇ ਓ, ਬਸ ਤੁਹਾਨੂੰ ਬਾਹਰ ਲਾ ਲੈਂਦੀ ਲਾ ਦਿੰਦੀ ਏ
ਹਾਂਜੀ ਪੈਦਲ ਚੱਲਨੇ ਜਾਂ ਕੋਈ ਸਾਡਾ ਪਿੰਡ ਦਾ ਮਿਲ- ਜਾਂਦਾ ਉਹ ਰੋਕ ਲੈਂਦੇ ਨੇ ।ਪਿੰਡਾਂ ਆਲੇ'ਚ ਇੱਕ ਗੱਲ ਏ ਹੁੰਦੀ ਐ ਵਧੀਆ ਕਿ ਬਸ ਵੇਖ ਲੈਂਦੇ ਨੇ ਕੋਈ ਆਂਦਾ ਪਿਆ ਆਪਣਾ ਵੀ ਬੰਦਾ ਪਿੰਡ ਦਾ ਤੇ ਫੇਰ ਉਹ ਰੋਕ ਲੈਂਦੇ ਨੇ ਫੇਰ ਉਹਦੇ ਨਾਲ ਬਹਿ ਬੂ ਕੇ ਆ ਜਾਈਦੈ।
ਹੂ ਹੂਹੂ ਪਰ ਇੱਕ ਤੇ ਬੜੀ ਕੈਣਾ ਅਸਾਨ ਏ ਦੋ ਤਿੰਨ- ਕਿਲੋਮੀਟਰ ਵੀ ਅੱਜ ਦੇ- ਗਰਮੀ ਦੇ ਟੈਮ' ਚ ਤੇ ਵੈਸੇ ਵੀ ਚਲਿਆ ਨੀ ਜਾਂਦਾ, ਤੇ ਫੇਰ ਤਾਨੂੰ ਟਾਈਮਿੰਗ ਦਾ ਦਿੱਕਤ ਤੇ ਪੈ ਜੇਗਾ। ਤਾਨੂੰ ਪਤਾ ਫੇਰ ਲੋਕੀ ਗੱਲਾਂ ਵੀ ਤੇ ਏਨੀ ਕਰਦੇ ਨੇ ਕਿ ਉਦੀ ਨੂੰਹ ਵੀ ਕੈਸ ਟੈਮ ਆਂਦੀ ਏ। ਤੁਹਾਨੂੰ ਪਤਾ ਐ ਨਰ-
ਪਤਾ ਨੀ ਲੱਗਦਾ। ਇੱਕ- ਇੱਕ- ਇੱਕ- ਇੱਕ ਗੱਲ ਥੋੜੀ ਐ ਸਾਡੀ। ਇੱਧਰੋਂ ਵੀ ਬੰਦਾ ਜਾਏ ਉੱਧਰੋਂ ਵੀ ਬੰਦਾ ਜਾਏ।
ਸਹੀ ਗੱਲ ਏ ਫਿਰ ਹੈਗਾ ਉਹਦੀ ਨੂੰਹ ਦੇਖੋ ਏਨੇ ਟੈਮ- ਪਰ ਆਂਦੀ ਫਿਰ ਘਰ ਦਾ ਕੰਮ ਵੀ ਕਰਨਾ, ਘਰ ਵੀ ਸਾਮਣਾ ਏ ਤੇ ਹੈ ਨੀ ਤੁਨੂੰ ਕੰਮ ਕੀਤਾ ਹੋਇਆ ਮਿਲੇਗਾ।
ਤੇ ਫਿਰ ਸਾਨੂੰ ਘਰ ਦਾ- ਕਰਨਾ ਪਏਗਾ। ਅਗਰ ਘਰ ਦਾ ਮੰਨ ਲਓ -ਮੰਨ ਲਓ ਅਗਰ ਘਰ ਦਾ ਕੰਮ ਪੂਰਾ ਹੁੰਦਾ ਵੇ ਫੇਰ ਤੇ ਅਸੀਂ ਜੋਬ ਵੀ- ਰੇ ਬਈ ਇੱਕ ਕੰਮ ਕਰਨਾ ਫਿਰ ਦੋਨੋ ਕੰਮ ਹੈਂਡਲ ਨਹੀਂ ਹੁੰਦਾ।
ਦੇਖੋ ਜਨਾਨੀਆਂ- ਰਿਸ਼ਤੇ ਤੇ ਸ- ਕੁੱਛ ਹੀ ਆਇਆ ਵੀ ਐ ਸਭ ਤੇ ਸਾਨੂੰ ਕਰਨੈ ਪਰ ਉਹੀ ਗੱਲ ਆ ਜਾਂਦੀ ਏ ਨਾ ਫੇਰ ਲੋਕੀ ਗੱਲਾਂ- ਕਰਨਗੇ ਕਿ ਏ ਜਿਨੋ ਜਿਨੂੰ-
ਨੌਕਰੀਆਂ ਤੇ, ਜਾਂ ਤੇ ਘਰ ਦਾ ਸਾਨੂੰ ਕੀਤਾ ਕਰਾਇਆ ਮਿਲ ਜਾਏ ਨਾ, ਫਿਰ ਤੇ ਅਸੀਂ ਨੌਕਰੀਆਂ ਕਰੀਏ।
ਨਹੀਂ ਹਾਂ ਉਹ ਵੀ ਕਰਣ ਲਈ ਤੁਹਾਨੂੰ ਪਤਾ ਹੁਣ ਬੱਚੇ ਵੀ ਛੋਟੇ ਛੋਟੇ ਨਾ ਵੀ ਸਾਹਮਣੇ ਪੈਂਦੇ ਨੇ ਤੇ ਨਹੀਂ ਹੋ ਪਾਉਦਾ ਨੌਕਰੀ। ਹਾਂਜੀ ਇਹ ਗੱਲ ਤੁਂ ਬਿਲਕੁਲ ਸਹੀ ਕਹੀ ਏ। ਹਾਂਜੀ-ਹਾਂਜੀ ਤੁਸੀਂ ਆਉਣਾ, ਆਉਂਦੇ ਨੀ ਸਾਡੇ ਟਾਈਮ ਬਸ ਜਦੋਂ ਦਾ ਵਿਆਹ
ਫਿਰ ਉਹੀ ਚੱਕ, ਬਸ ਹੁਣ ਆਉਣ, ਮੇਰੇ ਹਸਬੈਂਡ ਘਰ ਆਉਣ। ਤਾਂਹੀ ਕੀਤੀ ਨਿਆਣੇ, ਮੈਂ ਤੇ ਆਪਣੇ ਘਰ ਵੀ ਨੀ ਜਾਂਦੀ ਦੋ-ਦੋ ਦਿਨ। ਮਹੀਨੇ, ਉਹ ਆਉਂਦੇ ਨੇ ਤਾਂ ਹੀ ਜਾਂਦੀ ਹਾਂ ਮੈਂ, ਵਰਨਾ ਉਂਜ ਕੱਲੀ ਕਿਥੇ ਨਿਕਲ ਨੀ ਸਕਦੀ, ਨਹੀਂ ਆਉਂਦੇ ਕੋਈ ਨੀ ਆਉਂਦਾ, ਹਾਂਜੀ ਰਹਿੰਦੇ ਤੇ ਪਰ ਉਹ ਵੀ ਨੀ ਆਉਂਦਾ।। ਹੁੰਦਾ ਨਾ ਕੀ ਕਰੀਏ। ਉਹ ਫਿਰ ਉਹਨਾ ਨੂੰ ਵੀ ਔਖਾ ਲੱਗਦਾ ਤੇ, ਬਈ ਲੈ ਕੇ ਕੇ ਵੀ ਜਾਈਏ, ਛੱਡ ਕੇ
ਹਾਂ, ਨਹੀਂ-ਨਹੀਂ ਹੋ ਪਾਉਂਦਾ। ਦੇਖੋ ਇੱਕ ਦਿਨ ਦਾ ਹੈ ਤੇ ਦੂਰ ਹੀ ਹੈ, ਚਾਹੇ ਤੁੇ ਕਹੀਏ ਪਾਉਣਾ ਡੇਢ ਘੰਟਾ ਲੱਗਦਾ ਪਰ ਹੈ ਦੇਖੋ ਦੂਰ ।ਨਹੀਂ ਨਾ, ਤੇ ਤੁਸੀਂ ਰੁਕਣ ਨੀ ਆਏ ਕਿ ਇੱਕ ਵਾਰ ਵੀ?
ਮਹੀਨੇ ਹੋ ਗਏ ਨੇ, ਹੁਣ ਆਈ ਹੀ ਮੈਂ ਹੁਣ ਹਾਂ। ਆਵਾਂਗੀ ਬਸ, ਇਹ ਮੇਰੀਆਂ ਨਨਾਣਾਂ ਚਲੀ ਜਾਣ ਨਾ ਛੁੱਟੀਆਂ ਤੋਂ। ਫੇਰ ਆਵਾਂਗੀ ਮੈਂ। ਹਾਂਜੀ ਹਾਂਜੀ ਜ਼ਰੂਰ ਲਾਵਾਗੇ। ਆਉਣ ਨੀ ਹੁੰਦਾ ਕਿੰਨੀ ਵਾਰੀ ਆ ਵੀ ਜਾਂਦੀ ਹਾਂ
ਬਸ ਲੈ ਆਉਣ ਜਾਣ ਦਾ ਪੈ ਜਾਂਦਾ, ਹੋਰ ਤੇ ਕੋਈ ਨੀ ਓਹਨਾ ਨਾਲ ਆ ਜਿਹਾ ਕਰੋ ਨਾ, ਅਪਣੇ ਹਸਬੈਂਡ ਨਾਲ।
ਕੀ ਕਰਾਂ ਉਹਨਾਂ ਦੀ ਵੀ, ਉਹਨਾਂ ਦਾ ਵੀ ਕੰਮ ਐਸਾ, ਉਹ ਆ ਨਹੀਂ
ਫਿਰ ਰੁਕ ਨੀ ਸਕਦੇ, ਸਾਰੀ ਗੱਲ ਸਟੇਅ ਨਹੀ ਕਰ ਸਕਦੇ ਹਨਾ, ਹਮ ਯੇਹ ਬਾਤ ਤੋਂ ਹੈ। ਇਹ ਗੱਲ, ਤੁਸੀਂ ਬਿਲਕੁਲ ਸਹੀ ਕਹੀ ਏ।
ਉਹੀ ਨਾ, ਕੰਮ ਹੀ ਐਸਾ ਬੰਦੇ ਦਾ, ਕੰਮ ਦੂਜਾ ਹੋਏ ਨਾ ਬਈ ਡੇਲੀ ਅੱਪ ਆਨਾ ਘਰ ਸ਼ਾਮ ਨੂੰ, ਜਿਵੇਂ ਸਵੇਰੇ ਜਾਣਾ, ਸ਼ਾਮ ਨੂੰ, ਪਰ ਆਉਣਾ ਹੀ ਦੱਸ ਪੰਦਰਾਂ ਦਿਨਾਂ ਬਾਅਦ, ਫਿਰ ਕੀ ਕਰ ਸਕਦੇ ਹਾਂ ਅਸੀਂ
ਹੰਮ, ਤੇੇ ਤੁਸੀਂ ਬਿਲਕੁਲ ਸਹੀ ਆਖ ਗੱਲ ਆਖੀਏ ਤੇ ਹੋਰ, ਹੋਰ ਬੰਦੇ ਦਾ ਵੀ ਤੇ ਵੇਖਣਾ ਪੈਂਦਾ, ਕਮਾਈ ਤੇ ਤੁਹਾਡੇ ਲਈ ਕਰਦਾ ਹੁੰਦਾ। ਔਰ ਚਲੋ ਸਹੀ, ਨਾ ਅਸੀਂ ਕਰਦੇ ਹਾਂ ਗੱਲ ਠੀਕ ਹੈ ਆਣਾ ਤੁਸੀਂ ਆਓਗੇ ਨਾ ਜ਼ਰੂਰ ਆਉ ਮੈਨੂੰ ਦੱਸਣਾ ਜ਼ਰੂਰ ਅਗਰ ਆਇਆ ਹੋਇਆ ਨਾ ਮੈਨੂੰ ਫੋਨ ਨਹੀਂ ਤੁਹਾਡਾ ਤਾਂ ਦੇਖੋ ਤੁਹਾਡਾ ਘਰ ਬੜੀ ਦੂਰ ਮੇਰੇ ਤੋਂ ਨੀ ਆਇਆ ਜਾਣਾ। ਚਲੋ ਠੀਕ ਚੰਗਾ ਮੈਂ ਨਾ ਰੋਟੀ ਬਣਾ ਲਾ ਠੀਕ ਆ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ।